ਹੈਲੋ
ਹੈਲੋ ਸਤਿ ਸ਼੍ਰੀ ਅਕਾਲ
ਹਾਂਜੀ ਸਤਿ ਸ੍ਰੀ ਅਕਾਲ ਜੀ
ਹੋਰ ਕੀ ਹਾਲ ਚਾਲ ਏ।
ਵਧੀਆ ਤੁਸੀਂ ਸੁਣਾਓ ਜੀ।
ਮੈਂ ਵਧੀਆ ਤੁਸੀਂ ਸੁਣਾਓ ਤੁਸੀਂ ਕੀ ਕਰਦੇ ਪਏ ਹੋ।
ਹਾਂਜੀ ਹਾਂਜੀ ਬਸ ਫ੍ਰੀ ਹੋਏ ਸੀ ਉਹਨੇ ਬਸ ਵਿਹਲੇ ਹੋਏ ਸੀ। ਆ ਘਰ ਸਭ ਠੀਕ ਨੇ ਬੱਚੇ ਤੁਹਾਡੇ ਸਭ ਠੀਕ ਨੇ।
ਹਾਂਜੀ ਹਾਂਜੀ ਸਭ ਵਧੀਆ ਬਸ ਬਹੁਤ ਵਧੀਆ ਬਸ ਉਹਨਾਂ ਨੂੰ ਹੀ ਲੈ ਕੇ ਬੈਠੀ ਹੋਈ ਸੀ। ਛੁੱਟੀਆਂ ਪੈ ਗਈਆਂ ਨੇ ਦੇਖਿਆ ਨੀ ਤੁਸੀਂ ਅੱਜ ਆਇਆ ਵੈ ਮੈਸੇਜ। ਵਿੱਚ ਨੋਟਿਸ ਦੇਖਿਆ ਤੁਸੀਂ ਅੱਜ ਦਾ
ਹਾਂਜੀ ਹਾਂਜੀ ਵਕ ਵ ਹੋਰ ਸਕੂਲ ਦਾ ਛੁੱਟੀਆਂ ਦਾ ਕੰਮ ਬਹੁਤ ਦਿੱਤਾ ਇਹਨਾਂ ਨੇ।
ਪਰ ਇਨਾਂ ਛੁੱਟੀਆਂ ਦਾ ਕੰਮ। ਇਨਾਂ ਛੁੱਟੀਆਂ ਦਾ ਕੰਮ ਕੌਣ ਦਿੰਦਾ ਹੈ। ਬਾਈ ਇੰਨਾ ਛੁੱਟੀਆਂ ਦਾ ਰ ਫਿਰ ਤੁਸੀਂ ਇਹ ਦੱਸੋ ਜੋ ਇਹਨਾਂ ਨੇ ਕੰਮ ਦਿੱਤਾ ਹੈ ਮੈਂ ਚਲ ਮੰਨਦੀ ਹੈ। ਹਾਂ ਠੀਕ ਹੈਗੀ ਆ ਕਰ ਲੈਣਗੇ ਬੱਚੇ ਚੋਂ ਪ੍ਰੋਜੈਕਟ ਦਿੱਤੇ ਨੇ ਉਹ
ਹਾਂਜੀ ਹਾਂਜੀ ਇਹੀ ਕ ਦਿੱਕਤ ਨਾ ਹਾਂਜੀ ਸ ਉਹ ਕੰਮ ਬੱਚਿਆਂ ਵਾਸਤੇ ਥੋੜ੍ਹੀ ਉਹਨਾਂ ਦੀ ਮੰਮੀ ਪਾਪਾ ਵਾਸਤੇ ਹੁੰਦਾ ਕੰਮ ਤੇ ਉਹਨਾਂ ਵਾਸਤੇ
ਹੋਰ ਕੀ ਤੇ ਹੋਰ ਦੱਸੋ ਇਹ ਛੋਟੇ ਛੋਟੇ ਛੋਟੇ ਜਿਹੇ ਬੱਚੇ ਨੇ ਇਹ ਬਣਾ ਲੈਣਗੇ ਪ੍ਰੋਜੈਕਟ ਐਨੇ ਜੇੜੇ ਇਹਨਾਂ ਨੇ
ਹਾਂਜੀ ਹਾਂਜੀ ਆਹੀ ਤੇ ਸਾਰੀ ਗੱਲ ਏ
ਪਤਾ ਹੈ, ਮੇਰੇ ਹਿਸਾਬ ਨਾਲ ਤੇ ਬੱਚੇ ਨੂੰ ਉਹ ਐਕਟੀਵਿਟੀ ਦੇਣੀ ਚਾਹੀਦੀ ਹੈ ਜਾਂ ਉਹ ਪ੍ਰੋਜੈਕਟ ਦੇਣੇ ਚਾਹੀਦੇ ਨੇ ਜੋ ਉਹ ਆਪਣੇ ਹੱਥਾਂ ਨਾਲ ਆਪਣੇ ਦਿਮਾਗ ਨਾਲ ਬਣਾ ਸਕੇ
ਹਾਂਜੀ ਹਾਂਜੀ ਐ ਤੇ ਨੀ ਕੀ ਗੱਲ ਸਕੂਲ ਛੁੱਟੀਆਂ ਮੇਰੇ ਬੱਚਿਆਂ ਨੂੰ ਛੁੱਟੀਆਂ ਪਈਆਂ ਹਫ਼ਤਾ ਹੋ ਗਿਆ ਅੱਜ ਫ ਨੋਟਿਸ ਆਇਆ ਪ ਉਹਨਾਂ ਦਾ ਵਰਕ ਆ ਗਿਆ ਸੀ ਕੰਮ ਸਾਰਾ ਤੇ ਫੇਰ ਅੱਜ ਤੋਂ ਫੇਰ ਤੁਸੀਂ ਦੱਸ ਰਹੇ ਹੋ ਜਿਵੇਂ ਅੱਜ ਕਿ ਅੱਜ ਫੇਰ ਮੈਸੇਜ ਆਇਆ ਐਥੇ ਕਿ ਕਰਨਾ ਤੇ ਉਹ ਕਰਨਾ ਬੱਚੇ ਛੋਟੇ ਨੇ ਕਿਵੇਂ ਬਣਾ ਪਾਉਣਗੇ ਹੁਣ ਕਰਵਾਣਾ ਤੇ ਅਸੀਂ ਏ ਕਰਨਾ ਤੇ ਅਸੀਂ ਹੀ ਏ, ਅਸੀਂ ਅਤੇ ਉਹਨਾਂ ਨੂੰ ਐ ਵੀ ਨਹੀਂ ਕਹਿੰਦੇ ਵੀ ਚਲੋ ਤੁਸੀਂ ਕਰੋ ਹੁਣ ਘੱਟ ਕੋਈ ਚੀਜ਼ ਕੱ ਕਰਨੀ ਪੇਪਰ ਕਟਿੰਗ ਦਾ ਕੰਮ ਬੱਚੇ ਨੂੰ ਨਹੀਂ ਦੇ ਸਕਦੇ ਅਸੀਂ ਕੁਛ ਉਹਨਾਂ ਦਾ ਮਤਲਬ ਕਿ ਟਮ ਤੇ ਸਾਨੂੰ ਆਪਣਾ ਸਮੇਯ ਕਰਕੇ ਕੱਢ ਕੇ ਸਾਨੂੰ ਹੀ ਕਰਨਾ ਪੈਣਾ ਨਾ ਹੁਣ ਇਹ ਤੇ ਹੁਣ ਦੇਖੋ ਨਾ ਸਕੂਲ ਕੋਈ ਕੁਝ ਕਹਿ ਵੀ ਨਹੀਂ ਸਕਦਾ
ਹੋਰ ਕੀ ਕੋਈ ਕਹਿ ਇਹ ਨਾ ਟੀਚਰਸ ਨੂੰ ਬੰਦਾ ਕਹਿ ਵੀ ਨੀ ਸਕਦਾ ਸਕਦਾ ਸੂਚ ਕੋਈ ਕੰਪਲੇਂਨ ਨਹੀਂ ਕਰ ਸਕਦਾ ਫੇਰ ਤੁਸੀਂ ਕੰਪਲੇਂਨ ਕਰੋ ਫਿਰ ਉਲਟਾ ਸਾਨੂੰ ਸੁਣਨ ਨੂੰ ਮਿਲੇਗਾ ਫਿਰ
ਹਾਂਜੀ ਹਾਂਜੀ ਹਾਂਜੀ
ਵੀ ਆਰ ਕਿੰਨੇ ਕੰਪਲੇਂਟ ਕੀਤੀ ਹੈ ਬਸ ਕੀ ਕਰੀਏ ਮੈ ਤੇ ਕੁੱਛ ਪਤਾ ਹੈ ਕਿ ਮੈਂ ਕਿਆ ਹੁਣ ਦੇਖ ਮੈਂ ਤੇ ਜਾਣਾ ਪੇਕੇ ਥੋੜੇ ਦਿਨਾਂ ਬਾਅਦ ਤੇ ਫਿਰ ਪੇਕੇਓ ਦੀ ਪੇਕੇ ਜਾ ਆਂ ਗੀ ਔਥੇ ਵੀ ਜਾ ਕੇ ਬੱਚਿਆਂ ਨੇ ਪੜ੍ਹਾਈ ਨੀ ਕਰਨੀ ਨਾ ਹੋਮ ਵੱਰਕ ਕਰਨਾ ਹੈ ਹਨਾ ਫੇਰ ਪੰਜ ਛੇ ਦਿਨ ਪਹਿਲੇ ਆਵਾਂਗੇ। ਉਹ ਪੰਜ ਛੇ ਦਿਨ ਤੇ ਮੇਰੇ ਘਰ ਸੰਭਾਲਣ ਚ ਹੀ ਨਿਕਲ ਜਾਂਦੇ ਨੇ। ਇਹਨੂੰ ਸਾਫ਼ ਕਰੋ ਓਹ ਨੂੰ ਸਾਫ ਬਾਈਕ ਫਲਾਣਾ ਘਰ ਬੱਚਿਆਂ ਦਾ ਸਕੂਲ ਦਾ ਸਮਾਨ ਲਿਆ। ਫਿਰ ਹੁਣ ਜਿੰਨੇ ਦਿਨ ਹੈਗੇ ਨੇ ਐਹੀ ਨੇ। ਇਹਦੇ ਚ ਕਰਵਾ ਕੇ ਜਾਣ ਮੈਂ ਤੇ ਪਰੇਸ਼ਾਨ ਹੋ ਗਈ ਹਾਂ ਹੁਣ ਅੱਜ ਲੈ ਕੇ ਬੈਠੀ ਹ ਥੋੜਾ ਜਿਨਾ ਕਿਰਾਇਆ ਹੈ। ਕਰਦੇ ਹੀ ਨੀ ਇੱਕ ਤੇ ਬੱਚੇ ਛੁੱਟੀਆਂ ਚ ਕਰਨ ਨੂੰ ਰਾਜ਼ੀ ਨਹੀਂ ਹੁੰਦੇ।
ਅੱਛਾ ਅੱਛਾ ਹਾਂ ਇਹ ਤੇ ਸਾਰੀ ਦਿੱਕਤ ਹੈ। ਨਹੀਂ ਜੀ ਕਿੱਥੇ ਬੱਚੇ ਛੋਟੇ ਮੇਰੇ ਮੈਨੂੰ ਆਪੇ ਲੈ ਕੇ ਬਹਿਣਾ ਪੈਂਦਾ। ਸਾਰਾ ਕੰਮ ਦੇਖਣਾ ਪੈਂਦਾ ਉਹਨਾਂ ਦਾ। ਘਰ ਦਾ ਵੀ ਕੰਮ ਨਾ ਹੁੰਦਾ ਫਿਰ ਬੱਚੇ ਘਰ ਦਾ ਵੀ। ਪੜ੍ਹਾਣਾ ਵੀ ਪੈਂਦਾ ਫੇਰ ਹੁਣ ਦੇਖੋ ਨਾ ਸਕੂਲ ਖੋਲਣਗੇ ਨਾਲ ਹੀ ਇਹਨਾਂ ਨੇ ਫਿਰ ਉਹ ਟੈਸਟ ਵੀ ਦੇ ਦੇਣੇ ਹੈ ਫਿਰ ਪੇਪਰ ਵੀ ਆ ਜਾਂਦੇ ਹਾਂ ਅੱਠ ਦਸ ਦਿਨ ਬਾਅਦ ਅਤੇ ਫਿਰ ਇਹੀ ਟਾਈਮ ਹੈ ਹੁਣ ਅਸੀਂ ਛੁੱਟੀਆਂ ਦਾ ਕੰਮ ਕਰਾਈਏ ਪ੍ਰੋਜੈਕਟ ਦਾ ਕੰਮ ਕਰਾਈਏ ਕਿ ਉਹਨਾਂ ਨੂੰ ਯਾਦ ਲਰਨ ਕਰਵਾ ਯਾਦ ਕਰਾਈਏ ਸਾਰਾ ਪ੍ਰੈਕਟਿਸ ਕਰਾਈਏ। ਬੜਾ ਕੰਮ ਹੋ ਜਾਂਦਾ ਮਤਲਬ ਇੱਕ ਮਹੀਨੇ ਦੀ ਛੁੱਟੀ ਛੁੱਟੀ ਏ ਤੇ ਕੰਮ ਇਨਾ ਜ਼ਿਆਦਾ ਕੀ ਸਮਝ ਨੀ ਆਦੀ ਫੇਰ ਬੱਚੇ ਨੂੰ ਇਹ ਵੀ ਨਾ ਕਿ ਸਾਰਾ ਦਿਨ ਹੁਣ ਛੁੱਟੀਆਂ ਹੁਣ ਉਹ ਕਹਿੰਦੇ ਨੇ ਕਿ ਜੇ ਤੁਹਾਡਾ ਮਨੋਰੰਜਨ ਵੀ ਹੋਣਾ ਚਾਹੀਦਾ ਥੋੜਾ। ਥੋੜਾ ਜਿਹਾ ਇਧਰ ਉਧਰ ਘੁੰਮੀਏ ਵੀ ਫਿਰ ਸਾਰਾ ਕੁੱਛ ਖੇਡੀਏ ਵੀ।
ਹਾ
ਹਾਂਜੀ ਹਾਂਜੀ ਸਹੀ ਕਹਿ ਰਹੇ ਹੋ ਸਹੀ ਹੈ।
ਹਾਂਜੀ ਹ ਕਈ ਵਾਰ ਤੈਨੂੰ ਬੇ ਤੁਹਾਡੀ ਬੇਟੀ ਆਈ ਜੀ।
ਹਾਂਜੀ ਉਹ ਨਾ ਬੇਟੀ ਆਈ ਸੀ ਉਹਨਾ ਪਤਾ ਕੀ ਹੋਇਆ ਕਿ ਐ ਮੈਂ ਨਾ ਦੁੱਧ ਨੂੰ ਬੋਇਲ ਕਰਨਾ ਰੱਖਿਆ ਸੀਗਾ। ਤੇ ਉਹ ਜਿਹੜੇ ਭਾਂਡੇ ਚੋ ਦੁੱਧ ਤੇ ਉਹਨੂੰ ਬੋਇਲ ਕਰਨਾ ਰੱਖਿਆ ਨਾ ਉਹ ਵਾਲੇ ਭਾਂਡੇ ਚ ਨਾ ਕਿਸੀ ਨੇ ਨਾ ਪਾਣੀ ਭਰ ਕੇ ਨਾ ਫ੍ਰੀਜਰ ਵਿੱਚ ਲਗਾ ਤਾ
ਅੱਛਾ-ਅੱਛਾ, ਅੱਛਾ ਔਰ ਬਰਫ਼ ਚੁੱਕ ਕੇ
ਬਹੁਤ ਸ਼ਰਾਰਤਾਂ ਕਰਦਾ ਰਹਿੰਦਾ ਹੈ। ਤੇ ਉਹ ਇਕਦਮ ਬੇਟੀ ਆ ਗਈ ਸੀ। ਤੇ ਪੁੱਛਣ ਕਿ ਮੰਮਾ ਇਹ ਕੀ ਐ ਤੇ ਮੈਂ ਕਹਿ ਰੀ ਸੀ ਸੀ ਦੁੱਧ ਤੇ ਇਹਦੇ ਇਚ ਹੈਗਾ ਸੀ ਲੇਕ ਕਿਹਨੂੰ ਦੁੱਧ ਤੇ ਮੈਂ ਬੋਇਲ ਕਰਨਾ ਰੱਖਿਆ ਹੋਇਆ ਸੀ, ਇਹ ਕਿਵੇਂ ਹੋ ਗਿਆ। ਦੇਖਿਆ ਛੋਟੇ ਬੱਚੇ ਕਿੰਨੇ ਸ਼ਰਾਰਤੀ
ਹਾਂ, ਬਹੁਤ ਸ਼ਰਾਰਤ ਕੀ ਕਹਿੰਦੇ ਨੇਂ
ਬੜੀ ਮੇਰਾ ਵਾਲਾ ਤੇ ਵੈਸੇ ਹੀ ਬਹੁਤ ਸ਼ਰਾਰਤਾਂ ਮੇਰਾ ਵਾਲਾ ਤੇ ਬਹੁਤ ਸ਼ਰਾਰਤਾਂ ਕਰਦਾ ਹੈ, ਦੇਖਿਆ ਤੁਹਾਡੇ ਸ ਸਾਹਮਣੇ ਹੀ ਦੁੱਧ ਵਾਲੇ ਭਾਂਡੇ ਚ ਚ ਦੁੱਧ ਹੋਣਾ ਜਿਹੜਾ ਜਿਹਨਾ ਵਿਚ ਪਾਣੀ ਹੋਰ ਭਰ ਕੇ ਨਾ ਫਰੀਜਰ ਚ ਲਗਾ ਆਇਆ। ਕੁਛ ਨੀ ਬਹੁਤ ਤੰਗ ਜਾ ਬਹੁਤ ਹੀ ਪਰੇਸ਼ਾਨ ਕਰੇਗਾ ਪਤਾ ਨੀ ਕੀ ਕੀ ਕਰਦਾ ਰਹਿੰਦਾ ਮੈਨੂੰ ਸਮਝ ਹੀ ਨੀ ਆਂਦੀ ਹਰ ਚੀਜ ਨੂੰ ਨਾ ਫਰੀ ਚ ਕਰਦਾ ਰਹੇਗਾ। ਕੋਈ ਵੀ ਚੀਜ਼ ਲਿਆ ਕੇ ਫ੍ਰੀਜ਼ਰ ਚ ਰੱਖ ਦਿੰਦਾ। ਐਸੇ ਦੀ ਤੇ ਗੱਲ ਕਰਦੀ ਪਈ ਹਾਂ। ਇਹਨੇ ਹੋਮ ਵਰਕ ਕਰਨਾ ਜੇ ਇਹਦਾ ਤੇ ਦਿਮਾਗ ਵੀ ਸ਼ਰਾਰਤਾਂ ਵਾਲੇ
ਅੱਛਾ-ਅੱਛਾ,
ਹੋਰ ਫੇਰ ਤੁਸੀ ਮਤਲਬ ਮੈਂ ਕਹਿ ਰਹੀ ਸੀ ਜੋ ਪ੍ਰੋਜੈਕਟ ਬਣਾਣੇ ਨੇਂ ਉਹ ਜਿਸ ਹਿਸਾਬ ਨਾਲ ਦਿੱਤੇ ਹੋਏ ਨੇਂ ਏਂ ਉਹ ਦੋਨੋਂ ਦੋਨੋਂ ਬਣਾਣੇ ਨੇ ਜਾਂ ਫਿਰ ਇੱਕ- ਇੱਕ ਹੀ ਬਣਾਣਾ।
ਨਹੀਂ ਫਿਰ ਉਹਨਾਂ ਨੂੰ ਜਿੰਨਾ ਕੰਮ ਦਿੱਤਾ ਗਿਆ ਤੇ ਸਾਨੂੰ ਕਰਾਣਾ ਹੀ ਪੈਣਾ ਨਾ ਸਾਰਾ ਜਿੰਨਾ ਵੀ ਦਿੱਤਾ ਦਾ ਹੋਵੇਗਾ। ਤੇ ਉਹਦੇ ਉੱਪਰ ਉਹਨਾਂ ਨੇ ਤੁਹਾਨੂੰ ਦੱਸਿਆ ਦਾ ਹੀ ਹੋਣਾ ਏ।
ਨੀ ਦੱਸਿਆ ਤੇ ਹੋਇਆ ਐ ਮੈਂ ਕਹਿ ਰਹੀ ਹਾਂ ਦੋ-ਦੋ ਬਣਾਣੇ ਜ਼ਰੂਰੀ ਨਹੀਂ ਇੱਕ- ਇੱਕ ਨਾ ਬਣਾਦੀਏ।
ਆਹ ਇਹ ਤੁਹਾਡੀ ਗੱਲ ਸਹੀ ਹੈ, ਵੈਸੇ ਮਤਲਬ ਕਿ ਨਾ ਸਾਰਾ ਘਰ ਆ ਕੇ ਜਿੰਨਾ ਬੱਚਾ ਆਪਣੇ ਆਪ ਕਰ ਲਏ ਜਿੰਨਾਂ ਨੂੰ ਅਸੀਂ ਸਮਝਾਈਏ ਸਮਝਾ ਕੇ ਕਰਾ ਦਈਏ ਅਸੀਂ ਓਨਾ ਕੁ ਕਰਵਾ ਦਈਏ ਕਿ ਬੱਚੇ ਨੂੰ ਸਮਝ ਵਿੱਚ ਵੀ ਆਏ ਕਿ ਬੱਚਾ ਦੱਸ ਵੀ ਜਾਏ ਭਾਵੇ ਉੱਥੇ ਜਾ ਕੇ ਕਿ ਹਾਂ ਇਹ ਕੰਮ ਮੈਂ ਆਪ ਆਪੇ ਕੀਤਾ ਏ ਤੇ ਕਿਵੇਂ ਕੀਤਾ ਏ ਔਰੀ ਸਮਝ ਇੱਚ ਵੀ ਸਾਰਾ ਆ ਜਾਏ।
ਸਈ ਕੈ ਰਏ ਔ ਸਈ ਹੋਰ ਕੀ ਸਈ। ਬਸ ਹੁਣ ਦੇਖਦੇ ਆ ਕਰਵਾ ਨੀ ਕਰਵਾਵਾਂਗੀ। ਤੁਆਡੇ ਬੱਚਿਆਂ ਦੀ ਹੈਂਡ ਰਈਟਿੰਗ ਸੋਣੀ ਏ? ਬਿਚ ਮਤਲਬ ਤਾਨੂੰ ਅੱਛੀ ਮੇਰੇ ਤੇ ਬੇਟੇ ਦੀ ਹੈਂਡ ਰਾਈਟਿੰਗ ਨੀ ਇਨਾ ਜ਼ਿਆਦਾ ਮੈਂ ਟੀਚਰਸ ਜੋਰ ਦੇ ਰਏ। ਮੈਂ ਤੇ ਸੋਚ ਰੀ ਸੀ ਸਕੂਲ ਜਾ ਕੇ ਕੰਪਲੇਨ ਕਰਕੇ ਆਵਾਂ।
ਨਈ ਦੇਖੋ ਨਾ ਹੁਣ ਥੋੜੀ ਜਿਵੇਂ ਕਲਾਸ ਹੈਂਡ ਰਾਈਟਿੰਗ ਤੇ ਜਿਆਦਾ ਜੋਰ ਤੇ ਛੋਟੀ ਕਲਾਸ ਜਿਵੇਂ ਕੇਜੀ ਤਕ ਜਿਆਦਾ ਦਿੱਤਾ ਜਾਂਦਾ ਏ। ਉਸ ਤੋਂ ਬਾਅਦ ਹੁਣ ਮੈਂ ਮੇਰੀ ਬੇਟੀ ਦੀ ਵੀ ਐਈ ਕੰਪਲੇਨ ਆਈ ਏ ਕਿ ਸ਼ਿਕਾਇਤ ਕੀਤੀ ਮੈਮ ਨੇ ਕਿ ਥੋੜ੍ਹਾ ਏਨੂੰ ਹੈਂਡ ਰਾਈਟਿੰਗ 'ਚ ਦੇਖੋ ਇਹਦੇ ਦਿੱਖਣ 'ਚ ਥੋੜ੍ਹਾ ਕਰਵਾਓ ਰੋਜ਼-ਰੋਜ਼ ਕਿਉਂਕਿ ਲਿੱਖ ਣ 'ਚ ਨਾ ਕਰ ਜਾਂਦੀ ਏ ਤੇ ਤੁਆਡੀ ਗਲਤੀ ਏ ਬਾਕੀ ਏ ਪੜਨ 'ਚ ਬੜੀ ਠੀਕ ਏ। ਤੇ ਬੱਚਾ ਲਿਖਣ ਚ ਕਰ ਜਾਂਦੈ ਗਲਤੀਆਂ ਤੇ ਇਸ ਕਰਕੇ ਫੇਰ ਨੰਬਰ-ਨੁੰਬਰ ਕੱਟ ਜਾਂਦੇ ਨੇ। ਤੇ ਥੋੜਾ ਧਿਆਨ ਵੀ ਇੱਧਰ ਉੱਧਰ ਜਿਵੇ ਤੁਆਡੀ ਛੋ ਬੱਟਾ ਬੇਟਾ ਬੜਾ ਸ਼ਰਾਰਤ ਐ, ਮੇਰੀ ਤੇ ਬੇਟੀ ਬੜੀ ਸ਼ਰਾਰਤੀ ਏ। ਔ ਔਦਾ ਵੀ ਧਿਆਨ ਇੰਝ ਈ ਰਹਿੰਦਾ ਐ। ਬੋਤ ਸ਼ਰਾਰਤੀ ਹੋਗੀ ਨਾ? ਬਸ ਪੜ੍ਹਨ ਇੱਚ ਵੀ ਤੇ ਠੀ ਠੀਕ ਐ ਵੈਸੇ ਤੇ ਘਰ ਕਰ ਸਭ ਕੁਛ ਲੈਂਦੀ ਏ ਫਿਰ ਹੈਂਡਰਾਈਟਿੰਗ ਨੇ ਤੁਸੀ ਦੱਸਦੇ ਪੇਔ ਕਿ ਨਈ ਫੇਰ ਉਹ ਸਾਨੂੰ ਈ ਕਵੇ ਅਸੀ ਕੈਨੇ ਆਂ ਤੇ ਸਾਨੂੰ ਸ਼ਿਕਾਇਤ ਕਹਿੰਦੇ ਨੇ ਕਿ ਤੁਸੀਂ ਵੀ ਘਾਰ ਕਰਾਇਆ ਕਰੋ, ਤੁਸੀਂ ਪ੍ਰੈਕਟਿਸ ਕਰਾਔ।
ਹਾਂਜੀ-ਹਾਂਜੀ। ਹਮ, ਤੇ ਮੈਂ ਤੇ ਤੁਸੀ ਤੇ ਤਦ ਤੁਸੀ ਜਾਣਾ ਏ ਅਸੀ ਪੇਕੇ ਤੁਸੀਂ ਅਰਾਮ-ਅਰਾਮ ਨਾਲ ਕਰਾਔਗੇ ਫਿਰ ਮੈਂ ਤੇ ਹੋਲੀਡੇ ਹੋਮਵਰਕ
ਨਈ-ਨਈ ਮੈਂ ਨਈ ਮੇਰਾ ਕਿ ਜਾਣਾ ਮੁਸ਼ਕਿਲ ਏ ਗਰਮੀ ਬੋਤ ਏ ਨਾ ਬੱਚੇ ਛੋਟੇ ਚ ਫੇਰ ਗਰਮੀ ਚ ਮੈਂ ਘੱਟ ਈ ਜਾਣੀ ਆਂ। ਇਸ ਕਰਕੇ, ਹਾਂਜੀ-ਹਾਂਜੀ। ਕੋਈ ਨ ਤੁਸੀ ਦੇਖੋ ਕਰਵਾਓ ਜੇ ਕੁਛ ਹੋਰ ਪੁੱਛਣਾ ਹੋਏਗਾ, ਦੇਖਣਾ ਹੋਏਗਾ, ਦੱਸਣਾ ਦਸ ਪੁੱਛ ਲੈਣਾ ਮੈਂ ਫਿਰ ਦੇਖਾਂਗੀ ਨਾ, ਨਾ ਕਰਨਾ ਕਿ
ਅੱਜ ਪਤਾ ਕੀ ਏ ਮੈਂ ਤੁਆਨੂੰ ਦੱਸਾਂ ਲਾਸਟ ਟਾਈਮ ਪ੍ਰੋਜੈਕਟਸ ਜਿੰਨੇ ਵੀ ਬਣਵਾਏ ਨੇ ਨਾ ਇਹਨਾਂ ਨੇ ਲਿਆ ਦੇਖੋ ਮੈਂ ਨਾ ਗਈ ਪੀਟੀ ਐਮ ਤੇ ਠੀਕ ਹੈ ਮੈਂ ਕਲਾਸ ਵਿੱਚ ਮੋਸਟਲੀ ਬੱਚਿਆ ਦੇ ਲੱਗੇ ਦੇਖੇ। ਮੇਰਾ ਏਡਾ ਸੋਹਣਾ ਮੈਂ ਬਣਾ ਕੇ ਭੇਜਿਆ। ਤੇ ਮੇਰੇ ਬੇਟੇ ਦਾ ਲਾਇਆ ਹੀ ਨਹੀਂ ਹੋਇਆ।
ਅੱਛਾ ਅੱਛਾ ਹਾਂ ਫਿਰ ਇਹ ਵੀ ਹੁੰਦਾ ਨਾ।
ਫੇਰ ਮੈਨੂੰ ਉਧਰੋਂ ਥੋੜਾ ਜਿੰਨਾ ਬੁਰਾ ਲੱਗਿਆ। ਮੈਂ ਕਿਹਾ ਮੈਂ ਇੰਨਾ ਸੋਹਣਾ ਬਣਾ ਕੇ ਦਿੱਤਾ। ਇੰਨੀ ਮੈਂ ਮਿਹਨਤ ਕੀਤੀ। ਤੇ ਇਹਨਾਂ ਨੇ ਤੇ ਲਾਇਆ ਵੀ ਨੀ ਮੇਰਾ ਬਾਕੀ ਸਭ ਦਾ ਲਾਇਆ ਹੋਇਆ। ਹੁਣ ਮੈਨੂੰ ਨੀ ਪਤਾ ਉਸ ਕੀ ਗੱਲ ਹੋਈ ਹੋਏਗੀ। ਕਿਉਂ ਨੀ ਲਗਾਇਆ ਫਿਰ ਮੈਂ ਤੇ ਟੀਚਰ ਨੂੰ ਬੋਲਦੀ ਵੀ ਨੀ ਨਾ। ਟੀਚਰ ਥੋੜੀ ਜਿਹੀ ਹੈਗੀ ਥੋੜੀ ਜਿਹੀ ਨਾ ਉਹਦਾ ਸੁਵਾਅ ਥੋੜਾ ਔ
ਹਾਂਜੀ ਹਾਂਜੀ ਹਾਂਜੀ
ਮੈਂ ਵੀ ਜ਼ਿਆਦਾ ਕੁਛ ਕਿਹਾ ਨੀ। ਮੈਂ ਕਿਹਾ ਚੱਲ ਛੱਡ ਪਰੇ। ਹੁਣ ਦੇਖੋ ਹੋਮਵਰਕ ਮਿਲਿਆ ਕਰਵਾਉਣਾ ਤੇ ਪੈਣਾ ਹੀ ਹੈ ਹਨਾ। ਸਟੇਸ਼ਨਰੀ ਕਿੰਨੀ ਮਹਿੰਗੀ ਕਰਤੀ ਹੈ। ਸਟੇਸ਼ਨਰੀ ਦੇਖਿਆ ਕਿੰਨੀ ਮਹਿੰਗੀ ਕਰਤੀ।
ਹੂੰ ਹੂੰ ਹੂੰ
ਬੜਾ ਰੂਲ ਜਿਹੜਾ ਇਹਨਾਂ ਨੇ ਕੀਤਾ ਹੋਇਆ ਨਾ ਕਿ ਸਾਰਾ ਕੁਛ ਸਕੂਲੋਂ ਹੀ ਲੈਣਾ ਸਕੂਲ ਜਿਹੜੀ ਸਕੂਲ ਨੇ ਬਿਲਕੁਲ ਮੈ ਹੁਣ ਕਲ ਪਰੇਸ਼ਾਨ
ਹਾਂਜੀ ਉਹ ਇਹਨੇ ਮਹਿੰਗਾਈ ਇੱਕ ਉੱਪਰ ਸਕੂਲਾਂ ਦੇ ਖਰਚੇ ਖਰਚੇ ਕੰਮ ਹੈ ਨਹੀਂ ਖ਼ਰਚੇ ਬਹੁਤ ਜ਼ਿਆਦਾ ਨੇ ਅੱਜ ਕੱਲ੍ਹ ਦੇ ਇਹੀ ਹੈਗਾ ਹੈ। ਕਿ ਕਰ ਸਕਦੇ ਹਾ। ਹਾਂਜੀ ਹਾਂਜੀ ਮ ਜਵਾਾਰ ਕਰ ਕੋਈ ਤੇ ਮੈਨੂੰ ਫੇਰ ਦੱਸਣਾ ਤੁਸੀਂ ਬਣਾਓ ਪ੍ਰੋਜੈਕਟ। ਬਣਾਓ ਤੇ ਫਿਰ ਮੈਂ ਮੈਂ ਵੀ ਬਣਾਦੀ ਹਾਂ ਮੈਂ ਵੀ ਦੇਖਣੀ ਹਾਂ ਕੱਲ ਤੋਂ ਸਾਰਾ ਫਰ ਸ਼ੁਰੂ ਕਰਾਉਂਣੀ ਹਾਂ ਜਿੰਨਾ ਹੋਏਗਾ
ਹਾਂਜੀ ਹਾਂਜੀ ਮੈਂ ਵੀ ਨਾ ਤੇ ਇੱਕ ਮੇਰੇ ਹਾਂ ਇਹ ਤੇ ਹੈ ਸਹੀ ਗੱਲ ਹੈ ਤੇ ਤੁਸੀਂ ਨਾ ਜਿਹੜਾ ਮੈਨੂੰ ਆਪਣੀ ਬੇਟੀ ਨਾ ਹੋ ਫਸਟ ਨਾ ਚਾਰ ਪੇਪਰ ਨਾ ਸੈਂਡ ਕਰ ਦੇਣਾ ਵਟਸਪ ਕਰਦੇ ਉਹਦੀ ਪਿੱਕੀ ਲਿੱਕ ਕਰਕੇ ਮੇਰ ਵਕਦਾ ਦੇਖਣਾ ਆਉਂਦਾ ਹਨਾ
ਭੇਜ ਦਾਂਗੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ